ਸਤਿ ਸ੍ਰੀ ਅਕਾਲ।
ਹੈਲੋ ਕਿਵੇਂ ਹੋ?
ਵਧੀਆ। ਤੁਸੀਂ ਦੱਸੋ?
ਬਸ ਵਧੀਆ- ਵਧੀਆ। ਹੋਰ ਕੀ ਕਰ ਰਹੇ ਸੀ।
ਹੋਰ ਹੁਣ ਤਾਂ ਮੈਂ ਰੋਟੀ ਬਣਾਉਣ ਲੱਗੀ ਸੀ। ਥੋੜ੍ਹੀ ਦੇਰ ਬਾਅਦ ਹੀ ਬਣਾਵਾਂਗੀ। ਤੇ ਰਾਤ ਦਾ ਰਾਤ ਨੂੰ ਚੰਗਾ ਮੈਂ ਕਿਹਾ ਥੋੜਾ ਰਿਫਰੈਸ਼ਮੈਂਟ ਹੋ ਜਾਏਗੀ ਇਸ ਟਾਈਮ।
ਬਿਲਕੁਲ ਸਹੀ ਗੱਲ ਹੈ। ਘਰ ਦੇ ਕੰਮ ਵਿੱਚ ਫੁਰਸਤ ਹੀ ਨਹੀਂ ਮਿਲਦੀ ਹੈਗੀ ਹੈ।
ਹਾਂਜੀ।
ਉਹਦੇ ਨਾਲ ਪਹਿਲੇ ਚਾਹ ਨਾਸ਼ਤਾ, ਫੇਰ ਸਫਾਈਆਂ। ਫਰ ਦੁਪਹਿਰ ਦੀ ਸੋਚੋ। ਫਿਰ ਥੋੜੀ ਬਹੁਤ ਬੰਦਾ ਦੋ ਦਸ ਮਿੰਟ- ਪੰਦਰਾਂ ਮਿੰਟ ਵਹਲਾ ਬਹਿੰਦਾ। ਫਿਰ ਸ਼ਾਮ ਦੀ ਚਾਹ। ਫੇਰ ਥੋੜੀ ਦੇਰ ਬਾਅਦ ਰਾਤ ਦੀ ਤਿਆਰੀ। ਬਿਲਕੁਲ ਜੀ ਬਿਲਕੁਲ। ਕਦੇ ਕੱਪੜੇ ਧੋ। ਵਾਰੀ ਆਗੀ‌ ਅੱਜ- ਅੱਜ ਇਹ ਦੀ ਵਾਰੀ। ਅੱਜ ਪਰਦੇ ਪੁਰਦੇ ਲਾ ਲਓ‌। ਅੱਜ ਜਾਲੇ ਝਾੜ ਲੋ।
ਹ ਕੱਪੜਿਆਂ ਦਾ ਵੀ ਰਹਿੰਦਾ ਰਫੜ ਬਹੁਤ। ਮਸ਼ੀਨ ਵਿੱਚ ਧੋਲੋ ਜਾਂ ਹੱਥ ਨਾਲ ਧੋਲੋ।
ਅੰਦਰਲਿਆਂ ਨੂੰ ਕੱਢ ਕੇ ਸੁੱਕਨੇ ਪਾਉਣੇ। ਫਿਰ ਸੁੱਕਨੇ ਤੈ ਤੂੰ ਲਾਣੀ। ਬੜੀ ਦਿੱਕਤ ਹੋ ਜਾਂਦੀ ਐ।
ਚਿਰਦਾ ਤੇ ਬਈ ਹਰ ਦੂਜੇ ਦਿਨ ਹੀ ਧੋਲਾ।
ਹੈ ਹੀ ਮੈਂ ਤੇ ਬੜੇ ਗੰਦੇ ਬੱਚੇ ਤੇ ਕੁੜੀ ਵੀ ਛੋਟੀ ਹੈਗੀ। ਮੈਂ ਤੇ ਵਛਾਂਦੀ ਨਹੀਂ ਲਾਈਟ ਕਲਰ ਦੀ।
ਮੈਂ ਤੇ ਇੱਕ ਦੋ ਹੀ ਇੱਕ ਲਾਂਦੀ ਹਾਂ ਤੇ ਦੂਜੀ ਵੀ ਵਿਛਾ ਦਿੰਦੀ ਆ। ਮੈਂ ਦੋ ਵੀ ਲਾਈ ਦੀ ਆ ਜੇ ਮੈਂ ਕੁੜੀ ਛੋਟੀ ਤੇਲਦੀ। ਹੁਣ ਤੇਲ ਦੇ ਬਾਲ ਲਾਉਦੀ ਹੈ। ਕਦੇ ਕੋਈ ਚੀਜ਼ ਦੇੇਖਦੀ ਹੈ। ਕਦੇ ਕੋਈ ਚੀਜ਼ ਦੇਖਦੀ ਹੈ।
ਹੁਣ ਉਹਨੂੰ ਕੀ ਜਵਾਕੜੀ ਜੀ ਨੂੰ ਹੁਣ ਉਹਨੂੰ ਕੀ ਪਤਾ। ਕਿੱਦਾਂ ਕਰਨੇ ਆ, ਕਿੱਦਾਂ ਨਹੀਂ। ਬਟ ਕੁੜੀਆਂ ਹੋਣ ਦਾ ਫਾਇਦਾ ਕਿੰਨਾ ਹੁੰਦਾ ਮਾਵਾਂ ਨੂੰ, ਕੁੜੀਆਂ ਹੈਲਪ ਕਰਾਦੀਆਂ। ਆਪਣੇ ਮਾਂ- ਪਿਓ ਵਾਸਤੇ ਰੋਟੀਆਂ ਬਣਾਉਂਦੀਆਂ।
ਅਸੀਂ ਆਪ ਬਚਪਨ ਚ ਬੜਾ ਕਰਦੇ ਸੀ, ਵੀ ਨਹੀਂ ਮੰਮੀ ਨੂੰ ਉਹਣ ਲੱਗਦਾ ਜ ਮੇਰੀ ਮਾਂ ਪਾਥ ਆਏਗੀ, ਫ਼ੇਰ ਕਰੇਵੀ ਆ ਕੇ ਫਿਰ ਸਵੇਰੇ ਜਾਏਗੀ। ਫ਼ਿਰ ਮੈਂ ਸਾਰਾ ਕੰਮ ਹਜੇ ਕਰ ਲਈ। ਜਿਵੇ ਸਿੱਧਾ ਪੁੱਠਾ ਹੁੰਦਾ ਸੀ, ਮੈਂ ਕਰ ਦਿੱਤਾ ਸੀ ਡੈਡੀ ਕੋਲੋਂ ਆਪਣੇ ਡੈਡੀ ਕੋਲੋਂ ਪੁੱਛ ਕੇ।
ਹਾਂਜੀ ਉਹ ਕੁੜੀ ਮੈਂ ਤਾਂ ਕੁੜੀਆਂ ਕੋਲੋਂ, ਸਬਜ਼ੀ ਸੁਬਜੀ ਪੁੱਛ ਕੇ ਬਣਾਦੀ ਆ। ਮੈਨੂੰ ਇਹ ਹੁੰਦਾ, ਕਿ ਬਈ ਬੱਚੇ ਖਾ ਲੈਣ।
ਬਿਲਕੁਲ ਜੀ ਬਿਲਕੁਲ, ਹਾਂ ਮੈਂ ਤਾਂ ਮਤਲਬ ਮੇਰੀ ਮੰਮੀ ਦੀ ਜੋਬ ਵੀ ਪੂਰੇ ਦਿਨ ਦੀ ਹੁੰਦੀ ਸੀ ਨਾ, ਕਿਉੰਕਿ ਟੀਮ ਲੀਡਰ ਸੀ ਉਹ। ਟੀਮ ਨੂੰ ਮਤਲਬ ਕਰਦੇ ਸੀ ਕੰਮ, ਟੀਮ ਟੀਮ ਕੋਲੋਂ ਕੰਮ ਕਰਵਾਦੇ ਸੀਗੇ। ਉਹਨੇ ਸਵੇਰੇ ਜਾਣਾ ਤੇ ਸ਼ਾਮੀ ਆਉਣਾ, ਫੇਰ ਮੈਂ ਸਾਰਾ ਕੰਮ ਹੀ ਕਰਦੀ ਸੀ।
ਅੱਛਾ, ਹਾਂ ਉੱਥੇ ਤਾਂ ਫੇਰ ਖੜੇ ਕਰਕੇ ਖੜੇ ਹੁੰਦੇ ਹੀ, ਜਾਂ ਘੁੰਮਦੇ- ਘੁੰਮਦੇ ਹੀ ਹੁੰਦਾ ਨਾ ਟੀਮ ਲੀਡਰ ਦਾ ਤਾਂ ਇਹੀ ਕੰਮ ਹੁੰਦਾ, ਕਿ ਪੂਰੇ ਉਹਦੇ ਤੇ ਅਸੈਂਬਲੀ ਵਿੱਚ ਨਾ, ਗਾਈਡ ਕਰਨਾ ਹੁੰਦਾ।
ਕੀ ਤੇਰਾ ਫ਼ੋਨ ਕਿੱਥੇ ਆ? ਤੇ ਫਿਰ ਮੈਂ ਸਾਰਾ ਸਮਾਨ ਹੀ ਲਿਆਦੀ ਸੀਗੀ, ਸਬਜ਼ੀ ਸੁਬਜੀ ਮੈਂ ਮੰਮੀ ਨੂੰ ਫੋਨ ਕਰ ਦੇਣਾ। ਮੰਮੀ ਕੀ-ਕੀ ਸਬਜ਼ੀ ਲਿਆਣੀ ਐ, ਕਿਹੜੇ-ਕਿਹੜੇ ਮਸਾਲੇ ਲਿਆਣੇ, ਮੰਮੀ ਕੋਲ ਪੁੱਛ ਲੈਣੇ। ਇੱਕ ਵਾਰੀ ਮੈਂ ਕਠੇ-ਪੁੱਠੇ ਮਤਲਬ ਮੈਂ ਸਭ ਕੁੱਛ ਮੈਨੂੰ ਸਿਖਾਇਆ ਨੀ ਆ, ਜੇ ਸਿਰਫ ਮੇਰੇ ਪਾਪਾ ਮੈਨੂੰ ਗਾਈਡ ਕਰਦੇ ਸੀ। ਕੀ ਏਦਾਂ-ਏਦਾਂ ਕਰਨਾ ਐ, ਮੈਂ ਮੰਮੀ ਦੀ ਆਣ ਤੋਂ ਪਹਿਲਾਂ ਹੀ ਸਭ ਸਮਾਨ ਤਿਆਰ ਰੱਖਦੀ ਸੀ ਰੋਟੀ ਕੱਚੀ-ਪੱਕੀ ਉਹ ਕੱਚੀ ਪੱਕੀ ਕਰਦਿਆਂ ਕਰਦਿਆਂ ਕਰਦਿਆਂ ਕਰਦੇ ਆਪਣੇ ਆਪ ਬਣਾਣ ਦੀ ਜਾਂਚ ਆਗੀ।
ਹਾਂਜੀ ਮੇਰੀ ਤੇ ਛੋਟੀ ਕੁੜੀ ਸਬ ਪਰੌਂਠੀਆਂ ਬਹੁਤ ਵਧੀਆ ਬਣਾਦੀ ਆ।
ਹਾਂਜੀ ਹਾਂਜੀ ਕਈ ਬੱਚੇ ਨਾ ਬੜੇ ਅੱਛੇ ਬਣਾਦੇ ਹੈਗੇ ਆ ਪ੍ਰੌ
ਹਮ ਫੁਲਕੇ ਵੀ ਬਹੁਤ ਵਧੀਆ ਫੁੱਲ ਫੁੱਲੇ-ਫੁੱਲੇ ਬਣਾਦੀ ਐ। ਇਹ ਦਾ ਪਿਓ ਵੀ ਬੜੇ ਖੁਸ਼ ਹੋ ਕੇ ਖਾਂਦਾ ਸੀ, ਏਹਦੇ ਹੱਥ ਦਾ। ਉਹ ਚ ਵੱਡੀ ਕੁੜੀ ਵੀ ਖੁਸ਼ ਹੁੰਦੀ ਕਿ ਭੈਣ ਤੂੰ ਬਣਾ ਦੇ, ਇੱਕ ਦਿਨ ਉਹ ਬਣਾਦੀ ਇੱਕ ਦਿਨ ਉਹ ਬਣਾਦੀ।
ਅੱਛਾ ਜ ਵਧੀਆ ਗੱਲ ਆ, ਫੇਰ ਤਾਂ ਤੁਹਾਡਾ ਕੰਮ ਹੋਲਾ ਕਰ ਦਿੰਦੇ ਆ।
ਹਾਂਜੀ ਜਦ ਛੁੱਟੀ ਆਉਂਦੀ ਐ ਨਾ, ਵੱਡੀ ਵਾਲੀ ਤਾਂ ਕੋਲਜ ਵਿੱਚ ਆ ਗਈ, ਛੋਟੀ ਵਾਲੀ ਸਕੂਲ ਵਿੱਚ। ਤੇ ਛੁੱਟੀਆਂ ਨੇ ਏਹਦੀਆਂ ਔਰ ਮੈਂ ਵੀ ਸਕੂਲੋਂ ਫਿਰ ਕਦੀ-ਕਦੀ ਮੈਂ ਸੈਟਰਡੇ ਨੂੰ ਤਾਂ ਗਿਆਰਾਂ ਵਜੇ ਆ ਜਾਂਦੀ ਆ।
ਬਿਲਕੁਲ ਜੀ ਬਿਲਕੁਲ।
ਔਰ ਸਾਡੇ ਬਾਰਾਂ ਵਜੇ ਮੇਰੀ ਛੁੱਟੀ ਹੁੰਦੀ ਐ, ਫ਼ਿਰ ਔਰ ਦਿਨਾਂ ਵਿੱਚ। ਸਵੇਰੇ ਪਹਿਲਾਂ ਕਰਕੇ ਜਾਓ, ਫ਼ਿਰ ਉਹ ਹਾਂ ਫ਼ਿਰ ਨਹੀਂ ਸਬਜ਼ੀ ਦਾ ਤੇ ਉਹ ਖੁਦ ਕਦੀ ਸਬਜ਼ੀ ਤੇ ਮੈਂ ਬਣਾ ਲੈਂਦੀ ਆ, ਰੋਟੀ ਬਣਾ ਦੇਂਦੀ ਆ।
ਹਾਂਜੀ ਨਹੀਂ ਦੀਦੀ ਜਿਹੜੇ ਕਲਾਮੜੀ ਚ ਨੀ ਇੱਕ ਹੈਗੇ ਨੇ ਲੇਡੀ। ਉਹ ਵੀ ਟੀਚਰ ਹੈਗੇ ਨੇ ਨਾ, ਉਹ ਵੀ ਸਵੇਰੇ ਸਾ ਮਤਲਬ ਉਹ ਮਤਲਬ ਉਹਨਾਂ ਦੀ ਕੁੜੀ ਵੀ ਹੈਗੀ ਐ। ਤੇ ਮਾਵਾਂ-ਧੀਆਂ ਦੋਨੋ ਮਿਲ ਕੇ ਸਫ਼ਾਈ ਕਰਦੀਆਂ ਪਹਿਲਾਂ ਸਵੇਰੇ-ਸਵੇਰੇ ਘਰ ਦੀਆਂ ਤੇ ਨਾਸ਼ਤਾ ਉਹ ਕਰਦੀਆਂ ਨੀ ਆ ਮਤਲਬ ਆਪਣੇ ਪਾਪਾ ਨੂੰ ਇੱਕ ਪਰੌਠੀ ਫੜਾ ਦੇਂਦੀ ਆ ਆਪਣੇ ਪਾਪਾ ਤੇ ਭਰਾਵਾਂ ਨੂੰ ਦੇਸੀ ਘਿਉ ਦੀ ਪਰੌਠੀ ਨਾਲ ਚਾਹ ਦੇਤੀ ਫਿਰ ਆਪਣੇ ਦੋਵੇਂ ਸਕੂਲ ਲਾਗੇ, ਮਾਮਾ-ਧੀਆਂ ਦੋਵੇਂ ਟੀਚਰ ਹੈਗੇ ਨੇ ਨਾ ਉਹ। ਦੋਵੇਂ ਸਕੂਲ ਜਾਂਦੀਆਂ ਨੇ ਤੇ ਮਤਲਬ ਮੰਮੀ ਚਲ ਆ ਜਾਂਦੀ ਬ ਗਿਆਰਾਂ ਵਜੇ। ਫਿਰ ਉਹਦੀ ਮੰਮੀ ਗਿਆਰਾਂ ਵਜੇ ਆ ਕੇ ਸਬਜ਼ੀ ਸੁਬਜ਼ੀ ਬਣਾਦੀ ਐ, ਫੇਰ ਉਹਦੀ ਕੁੜੀ ਆਂਦੀ ਐ ਤਿੰਨ ਵਜੇ ਤੇ ਉਹਦੀ ਮੰਮੀ ਆਣ ਤੋਂ ਪਹਿਲੇ ਪਹਿਲੇ ਨਾ ਸਬਜ਼ੀ ਰੋਟੀ ਬਣਾ ਕੇ ਰੱਖਦੀ ਆ। ਫਿਰ ਸਬਜ਼ੀ ਰੋਟੀ ਮਤਲਬ- ਖਾਂਦੇ ਆ ਤੇ ਫ਼ਿਰ ਉਹ ਬੱਚੇ ਜਾਂਦੇ ਆ, ਮੰਮੀ ਵੱਖਰੀ ਪੜ੍ਹਾਦੀ ਆ ਉਹਨਾਂ ਦੀ ਤੇ ਆਪ ਉਹ ਵੱਖਰੇ ਪੜ੍ਹਾਦੀ ਆ ਕੁੜੀ ਉਹਨਾਂ ਦੀ।
ਅੱਛਾ, ਟਿਊਸ਼ਨ ਸੈਂਟਰ ਵੀ ਖੋਲ੍ਹਿਆ।
ਹਾਂਜੀ, ਬਿਲਕੁਲ। ਬੱਚਾ ਵੀ ਮੈਂ ਕੁਛ ਕਹਿਣ ਦੀ ਆ ਪਚੀ ਪਚੀ ਤੀਹ ਤੀਹ ਬੱਚਾ ਇੱਕ ਮਾਂ ਕੋਲ ਵੱਖਰਾ ਇਕ ਧੀ ਕੋਲ ਵੱਖਰਾ।
ਅੱਛਾ ਸਾਡੀ ਤੇ ਗਲੀ ਵਿੱਚ ਕਿੰਨੇ ਟਿਊਸ਼ਨ ਸੈਂਟਰ ਨੇ, ਜੇ ਅਸੀਂ ਚਾਹੀਏ ਨਾ ਕਿ ਵੀ ਅਸੀਂ ਟਿਊਸ਼ਨ ਪੜ੍ਹਾ ਲਈਏ ਭਾਵੇਂ ਮੈਂ ਸਕੂਲ ਪੜ੍ਹਾਉਂਦੀ ਤੇ ਮੇਰਾ ਸਕੂਲ ਨਾ ਦੂਰ ਹੈ ਮੇਰੇ ਘਰ ਨੂੰ ਤੇ ਬੱਚੇ ਦੇ ਪੜ੍ਹਾ ਮਤਲਬ ਉਹਨਾਂ ਨੇ ਵੀ ਮੈਨੂੰ ਕਿਹਾ ਸੀਗਾ ਕਿ ਭੈਣ ਜੀ ਤੁਹਾਡਾ ਘਰ ਜੇ ਕੋਲ ਹੈਗਾ ਅਸੀਂ ਤੁਹਾਡੇ ਕੋਲ ਹੀ ਪੜ੍ਹ ਲਵਾਂਗੇ। ਪਰ ਮੈਂ ਕਿਹਾ ਨਹੀਂ ਮੇਰਾ ਤੇ ਘਰ ਵੀ ਬਹੁਤ ਦੂਰ ਹੈਗਾ ਨੇੜੇ ਨਹੀਂ ਹੈ ਤੇ ਐਸ ਇਸ ਕਰਕੇ ਟਿਊਸ਼ਨ ਦੇ ਬੱਚੇ ਵੀ ਨਹੀਂ ਆ ਸਕਦੇ, ਔਰ ਸਾਡੀ ਗਲੀ ਵਿੱਚ ਵੀ ਬਹੁਤ ਸਾਰੇ ਟਿਊਸ਼ਨ ਸੈਂਟਰ ਨੇ
ਹਾਂਜੀ, ਤਾਂ ਕਰਕੇ ਟਿਊਸ਼ਨਾਂ ਨੂੰ ਪੜ੍ਹਾਉਂਦੇ ਸਮਝ ਲਓ ਉਹਨੂੰ ਫ਼ੁਰਸਤ ਨਹੀਂ ਆਪਣੇ ਸੇਰ ਖੁੜਕਣ ਦੀ ਵੀ ਉਹ ਜਿਵੇਂ ਬੱਚੇ ਤ੍ਰੈ ਵਜੇ ਆਉਣੇ ਸ਼ੁਰੂ ਹੁੰਦੇ ਆ ਰੋਟੀ ਰੋਟੀ ਖਾ ਕੇ ਤ੍ਰੈ ਵਜੇ ਬੱਚੇ ਆਂਦੇ ਆ ਫੇਰ ਬੱਚੇ ਕਮ ਸੇ ਕਮ ਛੇ ਵਜੇ ਜਾਂਦੇ ਸਾਢੇ ਛੇ ਵਜੇ ਦੋ ਮਾਵਾਂ ਧੀਆਂ ਬਸ ਸਾਡੇ ਛੇ ਵਜੇ ਫਰੀ ਹੁੰਦੀਆਂ ਨੇ ਫੇਰ ਕੁੜੀ ਜਿਹੜੀ ਘਰ ਝਾੜੂ ਲਾਉਂਦੀ ਹੈ ਕਿਉਂਕਿ ਬੱਚੇ ਆ ਛਿੱਲਰ ਛਿਲੜ ਪਾ ਜਾਂਦੇ ਆ ਸਾਰਾ ਗੰਦ ਪਾ ਜਾਂਦੇ ਆ ਫਿਰ ਕੁੜੀ ਝਾੜੂ ਲਾਉਦੀ ਹੈ ਤੇ ਫੇਰ ਕੁੜੀ ਮਸ਼ੀਨ ਲੈ ਕੇ ਵਹਿੰਦੀ ਹੈ ਸਿਲਾਈ ਵੀ ਕਰਦੀ ਐ
ਸਿਲਾਈ ਵੀ ਕਿੰਨੇ ਚੰਗੇ ਵੈ
ਕਿਤੇ ਸਲਾਈ ਕਰਦੀ ਆ ਫੇਰ ਮੰਮੀ ਵੀ ਰਾਤ ਦੀ ਸਬਜ਼ੀ ਬਣਾਉਂਦੀ ਐ
ਕੁੜੀਆਂ ਆਪਣੇ ਪੇਕੇ ਘਰ ਵਿੱਚ ਕੰਮ ਕਰਨਾ ਸਿੱਖ ਗਈਆਂ ਉਹ ਅੱਗਲੇ ਘਰ ਜਾ ਕਈ ਨਾ ਦੁਖੀ ਨੀ ਹੁੰਦੀ ਕਿਉਂਕਿ ਉਹਨਾਂ ਨੂੰ ਏਹ ਪਤਾ ਕਿ ਵੀ ਅਸੀਂ ਤੇ ਕਿਸੇ 'ਤੇ ਡਿਪੈਂਡ ਨਹੀਂ ਆ ਇੰਡੀਪੈਂਡੈਂਟ ਹਾਂ
ਬਿਲਕੁਲ ਜੀ ਬਿਲਕੁਲ ਫੇਰ ਓ ਕੁੜੀ ਮਸ਼ੀਨ ਲੈ ਕੇ ਬਹਿੰਦੀ ਅੱਧਾ ਪੌਣਾ ਘੰਟਾ ਸੂਟ ਸਾਟ ਆਏ ਹੁੰਦੇ ਆ ਨਾ ਸਿਲਾਈ ਵੀ ਕਰਦੀ ਫੇਰ ਉਹ ਸੂਟ ਸਾਟ ਸਿੰਦੀ ਆ ਸਾਰੇ ਹਾਂਜੀ
ਮਾਂ ਕੋਲੋਂ ਸਿੱਖੀਆਂ ਹੋਣਗੀਆਂ
ਨਹੀਂ ਮਾਂ ਨੂੰ ਨੀ ਆਉਂਦੀ ਸਟਿਚਿੰਗ ਕੁੜੀ ਨੂੰ ਹੀ ਆਂਦੀ ਹੈ ਕੁੜੀ ਵੇਖ ਵੇਖ ਕੇ ਸਿੱਖ ਗਈ ਹੈ ਕੁੜੀ ਦੇ ਘਰ ਦੇ ਨਾਲ ਨਾ ਗੁਆਂਢੀ ਸੀ ਉਹ ਕੱਪੜੇ ਸੀਂਦੇ ਸੀ ਉਹਦੇ ਕੋਲ ਜਾ ਜਾ ਕੇ ਪਹਿਲਾਂ ਬਹਿ ਸਿੰਦੀ ਸੀ ਗੱਲਾਂ ਬਾਤਾਂ ਕਰਦੀ ਸੀ ਉਹ ਵੇਖ ਵੇਖ ਕਿਵੇਂ ਕੱਟ ਰਹੀ ਹੈ ਸਲਵਾਰ ਕਿਵੇਂ ਕੁੜਤਾ ਕੱਟ ਰਹੀ ਹੈ ਕਿਵੇਂ ਸੀ ਰਹੀ ਕੁੜੀ ਨੂੰ ਆ ਗਈ ਹੁਣ ਕੁੜੀ ਬਾਹਰ ਦੇ ਕੱਪੜੇ ਸੀਂਦੀ ਹੈ ਨਾਲ-ਨਾਲ
ਅੱਛਾ ਮੇਰੀ ਤੇ ਵੱਡੀ ਕੁੜੀ ਨੂੰ ਮਹਿੰਦੀ ਬਹੁਤ ਚੰਗੀ ਆਉਂਦੀ ਮਹਿੰਦੀ ਕਰ ਲਏਗੀ ਔਰ ਬਿਊਟੇਸ਼ਨ ਦਾ ਬਹੁਤ ਕੰਮ ਆਂਦਾ ਕੁੜੀ ਨੂੰ
ਹਾਂਜੀ
ਮਹਿੰਦੀ ਬਹੁਤ ਸੋਹਣੀ ਲਗਾਉਂਦੀ ਏ
ਕੀਤੇ ਤੁਹਾਡਾ ਸੂਟ ਸੀਂਦੀ ਏ ਅੱਛਾ ਜੀ ਕਿਤੇ ਅੱਛਾ ਜੀ
ਆਪਣੀ ਵੀ ਕਰਦੀ ਏ ਖੁਦ ਹੂੰਮ ਬਹੁਤ ਓ ਸਿਕਸ ਕਲਾਸ ਤੋਂ
ਅੱਛਾ
ਹਰ ਕੰਮ ਵਿੱਚ ਐਕਸਪਰਟ ਨੇ ਦੋਨੋਂ ਮੇਰੀ ਕੁੜੀਆਂ
ਅੱਛਾ ਜੀ ਜਾਂ ਫਿਰ ਸਿਲਾਈ ਕਰਦੇ ਆ ਫੇਰ ਦੋਵੇਂ ਮਾਵਾਂ ਧੀਆਂ ਮਿਲ ਕੇ ਰੋਟੀਆਂ ਬਣਾਉਂਦੇ ਸਬਜ਼ੀ ਤੇ ਬਣੀ ਹੁੰਦੀ ਏ ਰੋਟੀਆਂ ਬਣਾ ਕੇ ਖਾ ਪੀ ਕੇ ਫਿਰ ਉਹ ਸੋ ਜਾਂਦੀਆਂ ਕਮ ਸੇ ਕਮ ਵੇਖਲੋ ਉਹ ਟੀ ਵੀ ਨੀ ਦੇਖਦੀਆਂ ਉਹਨਾ ਦੇ ਘਰ ਟੀ ਵੀ ਲੱਗਾ ਤਾਂ ਹੈ ਉਹਨਾ ਨੂੰ ਟੀ ਵੀ ਦੇਖਣ ਦਾ ਟਾਈਮ ਨਹੀਂ ਹੈ
ਓਨਾਂ ਨੂੰ ਸ਼ੌਂਕ ਹੈਗਾ, ਹੈਗਾ ਨਾ ਕਿ ਪੈਸਾ ਕਿੱਦਾਂ ਕਮਾਨੈ। ਅਰਨਿੰਗ ਦਾ ਹੋ ਗੇਆ ਨਾ ਇੱਕ ਵਾਰੀ, ਜੇੜੀ ਕੁੜੀ ਨੇ ਆਕੇ ਬੰਦੇ ਨੇ ਦੀ, ਜੇ ਇੱਕ ਵਾਰੀ ਪੈਸਾ ਕਮਾਨਾ ਸ਼ੁਰੂ ਕਰਤਾ ਨਾ ਓ ਬੰਦਾ ਫੇਰ ਵੈਲਾ ਨੀ ਬੈਂਦਾ, ਓਨੂੰ ਟੀ ਵੀ ਦੇ ਸ਼ੌਕ, ਓਨੂ ਹਰ ਚੀਜ ਦਾ ਸ਼ੌਕ ਨੀ ਫੇਰ ਹੁਨ ਹੁੰਦਾ, ਸਿਰਫ ਇੱਕੋ ਸ਼ੌਕ ਹੁੰਦੈ ਕਿ ਅਰਨਿੰਗ ਕਿੱਥੋਂ ਐ।
ਬਿਲਕੁਲ ਜੀ ਬਿਲਕੁਲ। ਐਤਵਾਰ ਨੂੰ ਇੱਕ ਛੁੱਟੀ ਮਿਲਦੀ ਏ, ਐਤਵਾਰ ਦਾ ਵੇਲ ਐ ਰੋਟੀਆਂ ਬਨਾਨ ਆਲੂ ਵਾਲੀਆਂ, ਗੋਬੀ ਆਲੀਆਂ ਤੇ ਓ ਫਿਰ ਮਸ਼ੀਨ ਲਾਂਦੀਆਂ ਕੱਪੜੇ ਧੋਣ ਅਲੀਆਂ। ਉਸ ਤੋਂ ਇਲਾਵਾ ਮਸ਼ੀਨੀ ਨੀ ਲਾਂਦੀਆਂ ਐ, ਓਦੇ ਵਿੱਚ ਵੀ ਕੁੜੀ ਐ ਹੁੰਦੈ ਕਿ ਸਬ ਸਫਾਈ ਕਾਰਕੇ ਮਸ਼ੀਨ-ਮਸ਼ੀਨ ਨਾਲ ਮੰਮੀ ਦਾ ਕਾੰਮ ਕਰਾ ਕੇ, ਮੈਂ ਅਪਨੀ ਮਸ਼ੀਨ ਲਾਕੇ ਬਾੱਸ ਦੋ ਸੂਟ ਪੂਰੇ ਕਰਾਂ।
ਹਾਂਜੀ, ਰਲ ਕੇ ਕਾੰਮ ਹੋ ਜਾਂਦੈ, ਤੇ ਫਿਰ ਓਦੇ ਵਿੱਚ ਜਾਦਾ ਫੈਦਾ ਵੀ ਹੁੰਦੈ।
ਬਿਲਕੁਲ ਜੀ ਬਿਲਕੁਲ। ਸਾਰੀ ਦੇਹਾੜੀ ਮਾਵਾਂ-ਧੀਆਂ ਵੇਲੀਆਂ ਨੀ ਬੈਂਦੀਆਂ, ਸਾਰੀ ਦੇਹਾੜੀ ਕਾੰਮ ਤੇ ਮਤਲਬ ਕਰਦੀਆਂ ਰੈਂਦੀਆਂ ਨੇ। ਏਦੀ ਏੱਕ ਬੇਟੀ ਹੋਰ ਵੀ ਹੈ ਨਾ, ਤੇ ਓਦੀ ਇੱਕ ਬੇਟੀ ਜੇੜੀ ਛੋਟੀ ਐ, ਓਨੂੰ ਵੀ ਮਤਲਬ ਓ ਆਪ ਈ ਪੜਾਂਦੀ ਐ।
ਅੱਛਾ।
ਹਾਂ, ਵੱਡੀ ਬੇਟੀ ਤੇ ਲਾਂਦੀ ਫਿਰਦੀ ਏ, ਅੱਗੇ ਟਿਊਸ਼ਨ ਵਗੈਰਾ।
ਮੇਰੀ ਤੇ ਛੋਟੀ ਕੁੜੀ ਦਾ ਡੇਲੀ ਦਾ ਕਾੰਮ ਏ, ਕਿ ਮੈਂ ਸਬਜ਼ੀ ਬਨਾਵਾਂਗੀ ਓ ਫੁਲਕੇ ਬਨਾਏਗੀ।
ਅੱਛਾ ਜੀ।
ਤੇ ਡੇਲੀ ਮੈਂਨੂੰ ਕੈਨਾ ਨੀ ਪੈਂਦਾ, ਫੇਰ ਓ ਦੇਖੇਗੀ, ਮਾਂ ਨੇ ਕੱਪੜੇ ਧੋਤ ਤੇ ਨੇ, ਓ ਕੱਪੜੇ ਸੁਖਾਏਗੀ, ਫਿਰ ਤੈਅ ਕਰੇਗੀ, ਮਤਲਬ ਮੈਨੂੰ ਦੀ ਕੋਈ ਲੋੜ ਨਈ ਐ।
ਆਈ ਏ
ਹੂੰ। ਬੱਟ ਰੋਟੀ ਨੀ ਖਾਂਦੀਆਂ, ਔਰ ਨਾ ਦੁੱਧ ਚਾੱਜ ਨਾਲ ਪੀਂਦੀਆਂ, ਐਨਾਂ ਨੂੰ ਸਮਝਾਂਦੀ ਰੈਂਦੀ ਕਿ ਅਪਨਾ ਵੀ ਧੇਆਨ ਰੱਖੋ। ਰੋਟੀ ਪਾਨੀ ਦਾ, ਕਿਉਂਕਿ ਰੋਟੀ-ਪਾਨੀ ਚ ਹੂੰ ਟਾਈਮ ਨਾਲ ਖਾਓਗੇ ਤਾਂ ਈ ਸੇਹਤ ਬੱਨੇਗੀ।
ਹਾਂਜੀ, ਐਸੀ ਰੋਟੀ-ਪਾਨੀ ਚ ਵੀ ਕੁੱਛ ਨੀ ਐ, ਤਾ ਕੁੱਛ ਦੇਸੀ ਘੇਓ ਨਾ ਖਾਏ ਯਾ ਦੁੱਧ ਨਾ ਪੀਵੇ, ਕੁੱ ਤਾਕਤ ਵਾਲੀ ਚੀਜ ਨਾ ਲਵੇ, ਡਰਾਏ ਫਰੂਟ ਹੋਗੇ ਚਲੋ ਹੁਨ ਤੇ ਗਰਮੀ ਏ, ਹੁਨ ਤੇ ਬੰਦਾ ਐ ਕਿ ਚੱਲ ਭੇਓ ਕੇ ਖਾ ਲੈਂਦਾ ਨਾ, ਸਰਦੀਆਂ ਤੇ ਫਿਰ ਵੀ ਬਨ ਬੰਦਾ ਐਵੇ ਬਿਨਾ ਭਿਓਏ ਖਾ ਲੈਂਦਾ ਆ।
ਹਾਂਜੀ, ਓ ਤਾ ਹੈ, ਸਿਆਲਾਂ ਵਿੱਚ ਤੇ ਬਿਨਾ ਭਿਓਏ
ਬਿਨਾ ਭਿਗੋਏ ਲੋਕੀ ਨਾ ਓ ਖਾ ਲੈਂਦੇ ਐ, ਪੰਜੀਰੀ।
ਹਾਂ, ਪੰਜੀਰੀ ਬੋਤ ਟੇਸਟੀ ਲੱਗਦੀ ਏ। ਔਰ ਜਦ ਓਪਰੇਸ਼ਨ ਵਾਲੇ ਤਾ ਖਾ ਨੀ ਸਕਦੇ। ਬਾ ਜਦੋਂ ਜਵਾਕ ਹੁੰਦੈ, ਤੇ ਓ ਔਪਓਰੇਸ਼ਨ ਆਲੇ ਤੇ ਮੱਨਾ ਈ ਹੁੰਦੈ।
ਅਸੀ ਤੇ ਹਰ ਸ ਸਰਦੀਆਂ ਪੰਜੀਰੀ ਬਨਦੀ ਜੇ, ਅਈ ਤੇ ਹਰ ਸਰਦੀਆਂ ਪੰਜੀਰੀ ਬਨਾਨੇ ਆਂ ਕਿਉਂਕਿ ਠਾੰਡ ਬੜੀ ਪੈਂਦੀ ਏ ਨਾ, ਇਸ ਸਾਈਡ। ਫੇਰ ਸਾਨੂੰ ਪੰਜੀਰੀ ਬਨਾਨੀ ਪੈਂਦੀ, ਹਨਾ ਪੈ ਬਨੀ ਬਨਾਈ ਬਜ਼ਾਰੋਂ ਮਿਲਦੀ ਏ, ਪਰ ਸਾਨੂੰ ਨਾ ਉਚ ਨਾ ਓਨੇ ਸੁੰਡ ਪਾਈ ਦੀ ਹੁੰਦੀ ਐ। ਤੇ ਓ ਸੁੰਡ ਦਾ ਨਾ ਮਸਾਲਾ ਗਲੇ ਚ ਲੱਗਦਾ ਏ।
ਹਾਂਜੀ, ਓ ਥੋੜੀ ਜੀ ਕੋੜੀ ਜਈ, ਅਜਵੈਨ ਵੀ ਜਦ ਪੈ ਜਾਏ ਨਾ ਓਦੇ ਵਿੱਚ ਤੇ ਕੋੜੀ ਲ ਜੇਈ ਲੱਗਦੀ ਏ।
ਮਸਾਲਾ ਨਾ ਗਲੇ ਚ ਲੱਗਦੈ ਮੇਰੇ ਤੇ ਹੁਨ ਬਜ਼ਾਰੋ ਮੰਗਾ ਕੇ ਖਾਵਾਂ ਤੇ, ਜੇ ਮੈਂ ਘਰੇ ਬਨਾਵਾਂ ਤੇ ਫੇਰ ਮੇਰੀ ਓ ਸਈ ਰੈਂਦੀ ਏ, ਬਿਨਾਂ ਮਸਾਲੇ ਵਾਲੀ, ਓ ਖਾੱਦੀ ਜਾਂਦੀ ਏ। ਤੇ ਮੈਂ ਬਾਜ਼ਾਰੋਂ ਨੀ ਮੰਗਾਦੀ ਮੈਂ ਬਜ਼ਾਰੋਂ ਵੀ ਓਈ ਡਾਅ ਪੈਨੀ ਏ, ਫੇਰ ਕਿਤਾ ਦੇਸੀ ਘੇਉ ਪਾਏਐ ਕਿ ਡਾਲਡਾ ਪਾਏਐ, ਅਸੀ ਕੈੜਾ ਦੇਖੇਐ ਵਿੱਚ ਵਾੜ ਕੇ। ਮੈਂ ਕੇਆ ਭਾਵੇਂ ਪਾ ਬਨਾਵਾਂ, ਭਾਵੇਂ ਅੱਧਾ ਕਿਲੋਂ ਬਨਾਵਾਂ, ਮੈਂ ਘਰੇ ਈ ਬਨਾਨੀ, ਮੈਂ ਤ ਘਰੇ ਚੀਜ ਲੇਆਦੋ, ਮੈਂ ਘਾਰ ਬਨਾ ਲਾਂਗੀ।
ਜਾ ਨਾਲ ਵੀ ਪਤਾ ਲਾੱਗ ਜਾਂਦੈ ਕਿ ਦੇਸੀ ਘੇਓ ਪਾਏਆ ਯਾ ਨਈ।
ਹਾਂਜੀ, ਘਾਰ ਦਾ ਖਾਨ ਦਾ ਨਾ ਮਸਾਲਾ ਲੱਗਦਾ ਬੜਾ ਗਲੇ ਇਚ।
ਹੂੰ, ਮਿਲਾਵਟ ਈ ਬਾਰ ਦੀ ਬੋਤ ਹੁੰਦੀ, ਐਸ ਕਾਰਕੇ ਬੰਦਾ, ਥੋੜੀ ਮੈਹੰਗ ਗੀ ਬਾੱਨ ਜਾਏਗੀ, ਜਾਦਾ ਇੰਗ੍ਰਡੀਂਟੇਂਸ ਪੈ ਜਾਨਗੇ ਬਟ ਐ, ਐ ਕਿ ਬਈ ਫੈਦਾ ਤੇ ਹੋਏਗਾ।
ਅਗਰ ਘਾਰ ਦੀ ਚੀਜ ਤਾਂ ਪੇਓਰ ਬਨਾਈ ਦੀ ਆ, ਸਾਨੂੰ ਐ ਹੁੰਦਾ ਆ। ਮੈਂ ਤੇ ਐਈ ਕੈਂਦੀ ਆ ਵੀ ਘਾਰ ਬਨਾ ਲਾ ਪੰਜੀਰੀ-ਪੰਜੀਰੀ ਬਜਾਰੋ ਲੇਆਂਨੀ, ਬੜੀ ਬੇਕਾਰ ਹੈਗੀ ਐ। ਕੀ ਪਤਾ ਕੀ-ਕੀ ਪਾਂਦੇ ਆ ਕੀ ਖਰਾਬ ਪਾਂਦੇ ਆ, ਕਿ ਸਈ ਪਾਂਦੇ ਆ, ਅਸੀ ਕੈੜਾ ਵਿੱਚ ਆ
ਹੂੰ, ਹਾਂਜੀ।
ਹਾਂਜੀ, ਸਸ਼੍ਰੀ ਕਾਲ।